ਹੈਲੋ।
ਹੈਲੋ, ਹੋਰ ਕੀ ਕਰ ਰਹੇ ਹੋ ਕਿਵੇਂ ਹੋ?
ਮੈਂ ਵਧੀਆ। ਤੁਸੀਂ ਦੱਸੋ।
ਵਧੀਆ ਉਹ ਸ਼ਾਮ ਦੀ ਚਾਅ ਹੋਗੀ?
ਕੀ?
ਆਦੇ ਜਾ
ਨਈਂ ਨਈਂ, ਹੁਣੇ ਕਿੱਥੇ?
ਆਜ ਲੇਟ ਪਿਉਗੇ, ਸੱਤ ਦੇ ਵੱਜਣ ਵਾਲੇ ਐ।
ਇੱਥੇ ਇੰਨੀ ਛੇਤੀ ਨੀਂ ਬਣਦੀ, ਇੱਥੇ ਤੇ ਬਣੇਗੀ ਅੱਠ ਨੌਂ ਵਜੇ।
ਬੜੀ ਲੇਟ ਵੀ ਰੋਟੀ ਕਿਸ ਟਮ ਖਾਣੀ ਐ।
ਉਹ ਰੋਟੀ ਇਹਨਾਂ ਦੀ ਸਾਰਿਆਂ ਘਰ ਦੀ ਲੇਟ ਹੀ ਹੁੰਦੀ ਆ ਸਾਡੇ।
ਤੇ ਉਹ ਗਿਆਰਾਂ ਵਜੇ ਮੈਨੂੰ ਲੱਗਦਾ ਸਾਢੇ ਦਸ ਗਿਆਰਾਂ ਵਜੇ।
ਹੈਲੋ
ਹੈਲੋ ਰੋਟੀ ਦੱਸ ਪੰਜ ਗਿਆਰਾਂ ਵਜੇ ਹੁੰਦੀ ਐ।
ਜੀ ਖਾਂਦਾ ਈ ਨ੍ਹੀਂ ਏ ਛੇਤੀ
ਸਹੀ ਐ ਫਿਰ ਵਧੀਆ ਆ। ਸਾਡੀ ਤੇ ਪਤਾ ਅ ਰੋਟੀ ਨੋਹ ਵਜੇ ਤੱਕ ਖਾ ਕੇ ਨਾਂ ਸਭ, ਸੋਣ ਦੀ ਤਿਆਰੀ ਹੋ ਜਾਂਦੇ ਐ।
ਅਰੇ ਇੰਨੀ ਛੇਤੀ
ਜਾਂ ਬਟ ਮੈਂ ਜਾਗਦੀ ਹੁੰਦੀ ਮੈਂ ਫੋਨ ਚਲਾ ਲਿਆ, ਟੀ ਵੀ, ਨਾਟਕ ਵਗੈਰਾ ਦੇਖ ਲੇ।
ਹਮ
ਬਸ ਮੈਂ ਹੀ ਜਾਗ ਰਹੀ ਹੁੰਦੀ ਆਂ ਕੱਲੀ ਜਾਂ ਮੇਰੀ ਬੇਟੀ ਜਾਗ ਰਹੀ ਹੁੰਦੀ ਆ ਮੇਰੇ ਨਾਲ
ਮੇਰੀ ਮੰਮੀ ਵੀ ਰਾਤੀ ਰੋਟੀ-ਵੋਟੀ ਖਾ ਕੇ ਫੇਰ ਸੀਰੀਅਲ ਵੇਖਣ ਲੱਗ ਜਾਂਦੀ ਏ
ਹਾਂ ਵੇਸੇ ਵੀ ਸਾੜੇ ਸੀਰਿਅਲ ਰੋਣ-ਧੋਣ ਵਾਲੇ ਆ, ਮੈਂ ਤਾਂ ਉਹ ਦੇਖਦੀ ਆਂ ਤਾਰਕ ਮਹਿਤਾ
ਅਰੇ ਉਹ ਤਾਂ ਨੈਵਰ ਐਂਡਿੰਗ ਐ, ਉਹ ਤਾਂ ਚੱਲਦਾ ਹੀ ਰਹਿੰਦਾ ਬ
ਹਾਂ, ਸਾਡੇ ਘਰ ਵੀ ਉਹ ਚੱਲਦਾ ਹੀ ਰਹਿੰਦਾ ਆ। ਸਾਰੇ ਦਿਆੜੀ ਸਾਡੇ ਘਰ ਉਹੀ ਲੱਗਾ ਰਹਿੰਦਾ ਆ, ਪੁਰਾਣੇ ਸੀਨ ਸਾਡੇ ਉਹੀ ਲੱਗੇ ਰਹਿੰਦੇ ਆ ਕਦੇ ਪੁਰਾਣੇ ਕਦੇ ਨਵੇਂ
ਨਵੇਂ ਤੇ ਅੱਛੇ ਨੀਂ ਨੇਂ ਹਾਂ, ਪੁਰਾਣੇ ਵਿੱਚ ਓਰੀਜਨਲ ਕੋਮੇਡੀ ਹੁੰਦੀ ਐ ਨਾਂ।
ਹਾਂ ਦਇਆ ਵੀ ਹੁੰਣ ਹੁੰਦਲਿਆ ਵੀ ਨੀੱ ਐ, ਸਭ ਇਹਨਾਂ ਦੇ ਚੇਂਜ ਕਰਤੇ ਐ।
ਹਂ, ਉਹਦੇ ਬਿਨਾਂ ਮਜ਼ਾ ਨ੍ਹੀਂ ਆਉਂਦਾ ਨਾਂ
ਨਾਂ, ਨਾਂ ਰੋਟੀ ਨ੍ਹੀਂ ਖਾਂਦੀ ਜਾਂਦੀ ੳਹਦੇ ਬਿਨਾਂ, ਮੈਂ ਤੇ ਲਾ ਕੇ ਰੋਟੀ ਖਾਂਣੀ ਆਂ। ਸਾਡੇ ਘਰ ਸਾਰੇ ਸਾਡੇ ਘਰ ਸਾਰੇ ਹਾਂ, ਸਾਡੇ ਘਰ ਸਾਰੇ ਤਾਰਕ ਮਹਿਤਾ ਲਾ ਕੇ ਰੋਟੀ ਖਾਂਦੇ ਐ, ਮੇਰੀ ਮੰਮੀ ਮੇ ਮੇਰੇ ਪਾਪਾ, ਮੇਰੇ ਦੋਨੋ ਭਰਾ, ਵਗੇਰਾ ਸਭ ਸਾਰੇ ਪਹਿਲਾਂ ਲਗਾਂਦੇ ਆ ਫੋਨ ਤੇ ਲਗਾਉਣ ਪਾਵੇਂ। ਫਿਰ ਰੋਟੀ ਖਾਣੀ। ਰਾਨਗੀ ਪੁਰਾਣਾ ਵਾਲਾ ਜਿਦੇ ਚ ਦਇਆ ਹੁੰਦੀ ਐ, ਹੁਣ ਤਾਂ ਦਇਆ ਹੈ ਈ ਨਹੀਂ ਐ।
ਖਾਂਦੇ ਬੋਰ ਹੋ ਜਾਂਦੇ ਨੇਂ, ਹਾਂ ਉਹ ਆਏਗੀ ਵੀ ਨੀਂ ਉਹਨੇ ਮਨਾ ਕਰਤਾ ਸੀਰੀਅਲ ਵਾਲਿਆਂ ਨੂੰ।
ਹਾਂ, ਪਰ ਮਲ ਪਤਾ ਉਹਦੇ ਨਾਲ ਦਿਖੀ ਜਿਵੇੈਂ ਮਤਲਬ ਉਹ ਮੈਡੀ ਵਗੈਰਾ ਕਰਦੀ ਸੀ ਨਾਂ ਮਜਾ ਉਹਦੇ ਨਾਲ ਈ ਸੀ ਟੀ ਵੀ ਸ਼ੋ ਦਾ।
ਉਹੀ ਤੇ ਹੁਣਾ ਸਕ੍ਰਿਕਟਟ ਸਾਫ਼ ਪਤਾ ਚਲਦਾ ਐ।
ਬਿਲਕੁਲ ਵੀ ਉਹ ਵੀ ਨੀ ਹੈ ਜਿਨੀ ਪਹਿਲਾਂ ਲੋਕੀ ਨੂੰ ਦੇਖਦੇ ਸੀ।
ਹਮ ਵਿਊਜ ਵੀ ਬਹੁਤ ਘੱਟ ਰਿ ਉਹਦੇ
ਦ ਕਰਦਾ।
ਹਮ-
ਪਹਿਲੇ ਬਣੇ ਸੀ ਪਹਿਲੇ ਸਾਰੇ ਮਤਲਬ ਅੱਛੇ ਸੀ ਤਾਰਕ ਮੇਹਤਾ ਵੀ ਅੱਛਾ ਸੀ ਅੰਜਲੀ ਉੰਜਲੀ ਸਭ ਇਹਨਾਂ ਨੇ ਚੇਂਜ ਕਰਤਾ! ਅ ਗੋਲੀ ਗੋ-
ਹਾਂ-
ਵਗੈਰਾ ਸਭ ਕੁਛ ਚੇਜ ਕਰ ਡਾਟਰ ਹ ਨੱਟੂ ਕਾਕਾ ਵਗੈਰਾ ਸਭ ਕੁਛ ਕੁਛ ਲੋਕਾਂ ਦੀ ਡੈਥ ਹੋ ਗਈ ਹੈ ਕੁਛ ਉਹਨਾਂ ਨੇ ਆਪੇ ਹਟਾ
ਉਹੀ ਤ ਉਹਨਾਂ ਨੇ ਤਾਂ ਤਾਰਕ ਮਹਿਤਾ ਨੂੰ ਵੀ ਬਦਲਤਾ ਸੀ ਵਿੱਚ
ਹਾਂ ਬਦਲਦੇਡੇ ਮਤਲ ਕੋਈ ਹੋਰ ਆ ਰਿਹਾ ਹੈ
ਹਾਂ
ਅਸੀਂ ਬਹੁਤ ਘੱਟ ਦੇਖਦੇ -ਦੇਖਦੇ ਪੁਰਾਣਾ ਜਿਹੜਾ ਨਵ ਨ ਦੇਖਦੇ ਸੋਨੂੰ ਕਿ ਮੈਂ ਇਹ ਨੇ ਚੇਂਜ- ਪ ਹੈ-
ਹਾਂ ਉਹ ਸਭ ਤੋਂ ਵਧੀਆ ਵਾਰੀ ਹੋਈ ਸੀਗੀ ਜਿਹੜੀ ਹੈ ਥੋੜ੍ਹੀ ਜਿਹੀ ਸੀਗੀ ਨਾ
ਹਾਂ -ਹਾਂ ਜਿਹਦੇ ਵਾਲ ਅਗੇ ਰਹਿੰਦੇ ਸੀ।
ਹਾਂ-
ਹਮ
ਉਹ ਕਰੈਕਟਰ ਵੀ ਹੋ ਗ ਨਾ ਪਹਿਲੇ ਤੋਂ ਬਹੁਤ।
ਹਾਂ ਪਹਿਲੇ ਕਿਨੇ ਨਿੱਕੇ- ਨਿੱਕੇ ਆਏ ਸੀਨ ਕਿੰਨੇ ਵੱਡੇ -ਵੱਡੇ ਹੋ ਗਏ ਨੇ ਪਹਿਲੇ ਬੜੇ ਨਿੱਕੇ ਨਿੱਕੇ ਆਏ ਸੀ ਗੋਗੀ ਤੇ ਬਿਲਕੁਲ ਹੀ ਨਿੱਕੇ। ਜੀ ਆਇਆ ਸੀ ਉਹਨੂੰ ਬੋਲਣਾ ਵੀ ਨ ਸੀ ਇਹਨੂੰ ਤ ਸਹੀ ਤਰ੍ਹਾਂ। ਇਹ ਇਤਨਾ ਵੱਡਾ ਹੋ ਗਿਆ ਆ।
ਬਹੁਤ ਕੁਛ ਕਰਦਾ ਹੈ।
ਹਮ। ਨ ਨਿੱ ਕਰੈਕਟਰ ਆਏ ਸ ਦੋ ਹਜ਼ਾਰ ਪੰਜ ਚ ਸਟਾਰਟ ਹੋਏ ਸੀਦ ਦੋ ਹਜ਼ਾਰੱਠ ਚ।
ਦੋ ਹਜ਼ਾਰ ਪੰਜ ਵਿੱਚ ਹੋਇਆ ਸੀ ਸ਼ਾਇਦ।
ਤਾਂ -ਤਾਂ ਅਸੀਂ ਦੇਖ ਰਹੇ ਹਾਂ ਇਹਨੂੰ ਬਟ ਹੁਣ ਅਸੀਂ ਬੰਦ ਕਰਤਾ ਅਸੀਂ ਪੁਰਾਣਾ ਦੇਖਣੇ ਨਵਾਂ ਨੀ ਦੇਖਦੇ।
ਹਮ ਉਹ ਨਾ ਫੇਰ ਬਹੁਤੰਨਾ ਜ ਲੱਗਣ ਲੱਗਿਆ ਹੁਣ- ਹੁਣ ਤਾਂ ਮੀਨਸ ਵੀ ਬਹੁਤ ਵਧੀਆ ਨੇ ਇਹਡੇ ਤੇ-
ਹਾਂ ਹੋਰ ਤੁਸੀਂ ਕਿਹੜਾ ਦੇਖਦੇ ਹੋ ਨਾਟਕ।
ਮੈਂ ਤੇ ਹੁਣ ਉਦਾਂ ਦੇ ਸਪੈਸੀਫਿਕ ਨਹੀਂ ਵੇਖਦੀ ਪਰ ਉਹ ਪਾਕਿਸਤਾਨੀ ਸੀਰੀਅਲ ਆਉਂਦੇ ਨੇ ਨਾ ਉਹ। ਮੈਂ ਤੇ ਮੰਮੀ ਨੂੰ ਵੀ ਲਾਤਾ ਇਹਦਾ ਸ਼ੌਕ।
ਮੇਰੇ ਹਮ ਸਫ਼ਰ ਖੁਦਾ ਔ ਮੁਹੱਬਤ।
ਵੇਖਿਓ ਨੇੇ।
ਦੋਨੋ ਦੇਖੇ ਹੋਏ ਦੋ ਬੜੇ ਅੱਛੇ ਨੇ ਮੈਂ ਦੋ- ਦੋ ਵਾਰੀ ਦੇਖੇ ਦੋਨੋ। ਮੈਂ ਦੋਨੋ ਸੀਗਲ ਦੋ -ਦੋ ਵਾਰੀ ਦੇਖੇ ਨੇ। ਇੱਕ -ਇੱਕ ਵਾਰੀ ਮੇਰੀ ਫਰੈਂਡ ਨੇ ਦਿਖਾਇਆ ਸੀ ਦੂਜੀ- ਦੂਜੀ ਵਾਰੀ ਮੈਂ ਆਪੇ ਦੇਖੇ ਨੇ। ਤੇ ਉਹਨੂੰ ਉਹਦਾ ਕ ਮੈਂ ਆਪਣੀ ਭੈਣ ਨੂੰ ਲਗਾਇਆ ਮੈਂ ਆਪਣੀ ਭੈਣ ਨੂੰ ਦਿਖਾਏ। ਹੈਲੋ। ਹੈਲੋ। ਹੈਲੋ।
ਆਵਾਜ਼ ਆ ਰਹੀ ਹੈ।
ਹਾਂਜੀ ਹਾਂ ਨੈਟਵਰਕ ਇਸ਼ੂ ਹੈ ਨਾ।
ਹਾਂਜੀ ਉਹ ਮੇਰਾ ਫੋਨ ਨਾ ਉਹ ਬਾਰ ਬਾਰ ਏਪੇਡ ਮੋਡ ਔਨ ਕਰਦੇ ਰਿਹਾ ਅਤੇ ਉਹ ਵਾਇਫਾਈ ਆਪਣੇ ਆਪ ਔਫ ਹੋ ਜਾਂਦਾ ਹੈ ਉਹਦੇੋਂ ਚ। ਕਛ।
ਅੱਛਾ। ਔਨ ਆਪਣੇ ਆਪ ਹੋ ਜਾਂਦਾ ਫ ਔਫ ਕਰ ਰਹੇ ਹੋਵੇ ਤੁਸੀਂ।
ਹਾਂ।
ਹਾਂ। ਬਸ ਅਸੀਂ ਵਧੀਆ ਮੈਂ ਵੀ ਉਹੀ ਦੇਖਦੀ ਹਾਂ ਖੁਦਾ ਔ ਮੁਹਮਦ ਮੈਂ ਦੋ ਵਾਰੀ ਦੇਖਿਆ ਮੇਰੇ ਹਮ ਸਫ਼ਰ ਖੁਦਾ ਔ ਮੁਹੰਮਦ।
ਹਂ।
ਇੱਕ-ਇੱਕ ਵਾਰੀ ਮੈਨੂੰ ਮੇਰੀ ਫਰੈਂਡ ਨੇ ਦਿਖਾਏ ਸੀ, ਇੱਕ-ਇੱਕ ਵਾਰੀ ਮੈਂ ਆਪੇ ਦੇਖੇ।
ਉਹ ਫੇਰ ਵੇਖਿਆ। ਕਹਿਣਾ ਕੀ ਵਧੀਆ ਐ ਤੇ ਰਿਵੋਚ ਕਰਨਾ ਐ, ਔਰ ਰਿਵੋਚ ਕਰਕੇ ਬੋਰ ਵੀ ਨਹੀਂ ਹੁੰਦੇ।
ਉਹ ਹਾਲਾ ਹਮਦਾ ਐ ਨਾਂ, ਉਹ ਬੜੇ ਅੱਛੇ ਦਿਖਾਏ ਦੋਨੋਂ ਕੱਪਲ
ਹਾਂ, ਔਰ ਉਹ ਪਰ ਉਹਦੀ ਐਂਡਿੰਗ ਅੱਛੀ ਨੀਂ ਲੱਗੀ। ਜਦੋਂ ਉਹਨੇ ਕੁਛ ਤਾਂ ਪੁੱਠਾ ਬੋਲਤਾ ਸੀ। ਉਹਨੂੰ ਕੁਛ ਪੁੱਟਾ ਬੋਲਤਾ ਸੀ ਨਾਂ ਛੱਡਤਾ ਸੀ ਓਨੂੰ।
ਘਰ ਛੋੜ ਕੇ ਚਲੀ ਜਾਂਦੀ ਐ।
ਹਾਂਜੀ।
ਹਾਂ, ਨ੍ਹੀਂ ਜਦੋਂ ਫੇਰ ਉਹਦੀ ਬੇਟੀ ਹੁੰਦੀ ਐ, ਫੇਰ ਉਹ ਆ ਜਾਂਦੀ ਐ ਵਾਪਿਸ ਉਹ ਲੈ ਆਂਦਾ ਵਾਪਿਸ ਜਦੋਂ ਬੇਟੀ ਹੁੰਦੀ ਐ।
ਹਾਂ ਉਹ ਵਾਪਿਸ ਤੇ ਆ ਗਈ ਸੀ ਫਿਰ ਬਾਅਦ ਚ।
ਹਾਂ, ਉਹਦੀ ਬੇਟੀ ਜਦੋਂ ਹੁੰਦੀ ਨਾਂ ਫਿਰ ਉਹ ਵਾਪਿਸ ਲੈ ਆਂਦਾ। ਉਹਦੀ ਐਡਿੰਗ ਅੱਛੀ ਨੀਂ ਹੁੰਦੀ ਏ ਉਹਦੀ ਦੂਸਰੇ ਵਾਲੇ ਖੁਦਾ ਮੁਹੰਮਦ ਦੀ।
ਹਾਂ, ਉਹਦੇ ਵਿੱਚ ਐਂਡ ਵਿੱਚ ਹਾਂ, ਦੋਵੇਂ ਮਰ ਗਏ ਸੀ।
ਹਂ।
ਮੈਂ ਤੇ, ਹਂ ਮੈਂ ਤੇ
ਮੈਂ ਮਤਲਬ ਉਹ ਤੇ ਇੱਕ-ਇੱਕ ਵਾਰੀ ਵੇਖਿਆ ਨਾਂ ਮੇਰੇ ਹਮਸ ਫਿਰ ਮੰਮੀ ਨਾਲ ਦੋ ਵਾਰੀ ਵੇਖਿਆ ਸੀ।
ਅੱਛਾ।
ਬਾਕੀ ਤਾਂ ਬਹੁਤ ਸਾਰੇ ਵੇਖੇ ਨੇਂ
ਹਾਂ ਮੈਂ ਉਹ ਕਰਦੀ ਸੀ ਮੈਨੂੰ ਇਹੀ ਦੋ ਨਾਟਕ ਮੇਰੀ ਫਰੈਂਡ ਨੇਂ ਦਿਖਾਏ ਸੀ ਨਾਂ ਮੈਂ ਕਿਸੇ ਜੋਬ ਕਰਦੀ ਸੀ ਨਾਂ ਸਲੂਨ ਚ ਤੇ ਉੱਥੇ ਉਹਨੇ ਮੈਨੂੰ ਦੱਸਿਆ ਕਿਉਂਕਿ ਉਹ ਮੁਸਲਿਮ ਸੀ, ਤੇ ਉਹਨੇ ਮੈਨੂੰ ਇੱਕ ਵਾਰੀ ਪ੍ਰੋਵਾਈਡ ਕੀਤਾ ਕਿ ਇੱਕ ਵਾਰੀ ਤੋਂ ਦੇਖ ਮੇਰੇ ਨਾਲ ਬੈਠ ਕੇ ਨਾਟਕ ਤੇ ਫੇਰ ਇੱਕ ਵਾਰੀ ਉਹਦੇ ਨਾਲ ਦੇਖੇ, ਇੱਕ ਵਾਰੀ ਵਿਆਹ ਤੋਂ ਬਾਅ ਆਪਣੇ ਆਪ ਦੇਖੇ। ਮਨੂੰ ਨਾਟਕਾਂ ਦੀ ਯਾਦ ਆ ਗਏ ਕਿ ਦੋ ਨਾਟਕ ਮੈਂ ਦੇਖੇ ਸੀ, ਪਹਿਲੇ ਕਿਹੜੇ ਸੀ?
ਅਰੇ
ਤੇ ਮੈਂ ਉਹ ਕਟੱ ਕੁਟ ਕਰਕੇ, ਫਿਰ ਮੈਨੂੰ ਨਾਮ ਯਾਦ ਆਇਆ। ਫਿਰ ਮੈਂ ਲਗਾਏ ਏਲ ਸੀ ਡੀ ਤੇ ਫਿਰ ਮੈਂ ਦੇਖੇ।
ਹਾਂ, ਹਾਂ, ਉਹ ਫੇਰ ਟੀ ਵੀ ਤੇ ਲੈ ਕੇ ਵੇਖਣ ਦਾਲੱਗ ਮਜ਼ਾ ਆਂਦਾ। ਫੋਨ ਤੇ ਇੰਨਾ ਨੀਂ ਆਂਦ
ਹਾਂ, ਨਾ ਮਜ਼ਾ ਆਂਦਾ ਏਪੀਸੋਡ ਵਨ, ਏਪੀਸੋਡ ਟੂ ਪਰ ਉਹ ਨਾ ਪਤਾ ਮੁਸ਼ਕਿਲ ਨਾਲ ਮਿਲਦੇ ਐ। ਪਰ ਫੋਨ ਚ ਨਾਂ ਇੱਕਦਮ ਮਿਲ ਜਾਂਦੇ ਆ, ਵਨ ਟੂ ਕਉਂਟਿੰਗ ਨਾਲ। ਉਹ ਜ ਟੀ ਵੀ ਚ ਢੂੰਡਨੇ ਪੈਂਦੇ ਅ ਏਲ ਸੀ ਡੀ ਚ ਮਤਲਬ ਕਿਹੜਾ ਲੱਗਾ ਆ।
ਮਤਲਬ! ਕਿੱਦਾਂ?
ਤੇ ਅਸੀਂ ਪਾਦੇ ਆਪਣੇ ਫੋਨ ਚ ਅਹ ਖੁਦਾ ਮੁਹੱਬਤ ਐਪੀਸੋਡ ਵਨ ਜਦੋਂ ਖਤਮ ਹੋਏਗਾ ਆਪਪੀੋਡ ਟੂ ਆਜੇਗਾ ਸਾਡੇ ਫੋਨ ਚ ਪਰ ਐਲ ਸੀ ਡੀ ਚ ਇਹ ਨੀਂ ਹੁੰਦਾ ਉਹ ਸਾਨੂੰ ਪਤਾ ਲੱਭਣਾ ਪੈਂਦਾ ਟੂ ਕਿਹੜਾ ਤੇ ਥਰੀ ਕਿਹੜਾ।
ਨਈਂ, ਨਈਂ, ਏਦਾਂ ਈ ਆ ਜਾਂਦੇ ਨੇਂ ਜਾਂ ਤੁਸੀਂ ਡਾਇਰੈਕਟ ਨੰਬਰ ਸਰਚ ਕਰ ਲਿਆ ਕਰੋ।
ਅੰਨ ਨਾਉਣ ਨੰਬਰ ਲੱਭਣਾ ਪੈਂਦਾ ਟੂ-ਟੂ ਕਿਹੜਾ, ਥਰੀ ਕਿਹੜਾ, ਫੋਰ ਕਿਹੜਾ ਫੇਰ ਆਂਦੇ ਆ।
ਹਾਂ, ਪਰ ਇਹਨਾਂ ਦਾ ਲੇਵਲ ਵੀ ਸੇਮ ਹੁੰਦਾ ਨਾਂ, ਤੇ ਵੇਖ ਕੇ ਬੰਦਾ ਫਿਊਜ ਹੋ ਜਾਂਦਾ, ਕਿਹੜਾ ਲਾਣਾ ਕਿਹੜਾ ਨਹੀਂ, ਸਾਰਿਆਂ ਦੇ ਹੀ ਏਦਾਂ ਆਉਦੇ ਨੇਂ ਉਹ। ਹਾਂ।
ਇਹਨਾਂ ਦੋਨਾਂ ਦੇ ਗਾਣੇ ਬੜੇ ਅੱਛੇ ਐ।
ਹਾਂ। ਚੱਲੇ ਵੀ ਤੇ ਬੌਤ ਨੇ ਨਾ ਆ।
ਹਾਂ,
ਹੂੰ।
ਚੀਜ਼ ਵੀ ਅੱਛੀ ਐ ਏਦੀ ਪੰਜਾਬੀ ਕਿੰਨੀ ਬੋਲੀ ਗੀ ਆ ਏਚ ਪੰਜਾਬੀ ਘਟ ਬੋਲਦੇ ਮੇਰੇ ਹਮਸਫਰ ਪਤਾ ਜੇੜਾ ਓਹੈ ਖੁਦਾ ਨੂੰ ਮਤਲਬ ਤਾਂ ਪੂਰੀ ਪੰਜਾਬੀ ਬੋਲਦੀ ਐ। ਜੋ ਲੇਡੀ ਹੈਗੀ ਆ ਓਦੀ, ਮੰਮੀ ਜੇੜੀ ਹੈਗੀ ਆ ਹਾਂ ਐ। ਪੂਰੀ ਪੰਜਾਬੀ ਬੋਲਦੀ ਐ।
ਖੁਦਮਾ ਸਾਟਿੰਗ-ਸਾਟਿੰਗ ਵ ਥੋੜਾ ਜਾ ਬੋਰਿੰਗ ਲਗਦੈ ਪਰ ਅੱਗੇ ਜਾ ਕੇ ਤੇ ਐਨਾ ਜਾਦਾ ਇੰਟਰਸਟਿੰਗ ਹੋ ਜਾਂਦਾ ਐ।
ਓ ਵੇਆ ਤੋਂ ਬਾਦ ਜਦੋਂ ਆਦੇ ਆ ਘਰ ਤਾਂ ਓ ਬੋਰਿੰਗ ਹੋ ਜਾਂਦਾ ਆ ਵੇਆ ਸਭ ਚ ਅੱਛਾ ਲੱਗਦਾ ਕੀ ਮੈਂਦੀ ਰਾਤ ਕਰਦੇ ਆ।
ਹੂੰ-ਹੂੰ।
ਘਰ ਘੁਰ ਆਦੇ ਆ।
ਹਾਂਜੀ।
ਅੱਗੇ ਕਰ ਦੇਨੀ ਆਂ।
ਕੀ?
ਇੱਕ ਦੋ ਸੀਨ ਜੇੜੇ ਬੋਰਿੰਗ ਹੁੰਦੇ ਨਾ ਵਿੱਚੋਂ ਅੱਗੇ ਕਰ ਦੇਨੀ ਆ ਮੈਂ ਕੈਂਨੀ ਵੇਖ ਫਾਇਦਾ ਕੁਛ ਨੀ ਥੋੜਾ ਅੱਗੇ ਕਰਾਂ।
ਹੂੰ ਮੇਰੀ ਮੰਮੀ ਵੀ ਏਦਾਂ ਕਰਦੀ ਮੇਰੀ ਮੰਮੀ ਤੇ ਇੱਕ-ਇੱਕ ਦਿਨ ਚ ਏਨੇ ਕ ਸੋਡ ਵੇਖ ਲੈਂਦੀ ਏ ਮੈਂ ਪਰਸੋਂ ਤਰਸੋਂ ਏਨਾਂ ਨੂੰ ਸੀਰੀਅਲ ਵਿਖਾਇਆ ਸੀਗਾ, ਅੱਜ ਓਦੇ ਚਾਲੀਸਵੈ ਐਪੀਸੋਡ ਤੇ ਨੇ।
ਸਈ ਐ, ਪਤਾ ਮੇਰਾ ਕੀ ਐ? ਮੇਰੀ ਮੇਰੀ ਸਿਸਟਰ ਨੇ ਮੈਨੂੰ ਖ਼ੁਦਾ ਮਹੋਬਤ ਰੈਕਮੈਂਡ ਕੀਤਾ ਸੀ, ਦੀਦੀ ਇੱਕ ਵਾਰੀ ਐ ਦੇਖੀ ਤੂੰ, ਦੇਖੇਗੀ ਤੈਨੂੰ ਮਰ ਬਹੋਤ ਜਾਦਾ ਅੱਛਾ ਲੱਗੇਗਾ ਮੈਂ ਇੱਕੋ ਦਿਨ ਚ ਪੂਰਾ ਐਪੀਸੋਡ ਖਤਮ ਕਰਤੇ ਸਾਰੀ ਦੇਆੜੀ ਮੈਂ ਓਹੀ ਓਦੇ ਵਿੱਚ ਵੜੀ ਰਈ ਫੋਨ ਦੇ ਵਿੱਚ।
ਪੂਰੇ ਦਿਨ ਚ ਮੈਂ ਇਕੋ, ਸੁਧਾਰ ਮੁਹੱਬਤ ਸ਼ਾਮ ਤੱਕ।
ਹਟਾਣ ਦਾ ਨਾ ਜੀ ਵੀ ਨੀ ਕਰਦਾ ਫੇਰ, ਏਦਾਂ ਲੱਗਦਾ ਏਕ ਅਪੇਸੋਡ ਹੋਰ ਏਕ ਅਪੇਸੋਡ ਹੋਰ।
ਹਾਂ ਇੰਟਰਸਟ ਵੱਧ ਜਾਂਦਾ ਨਾ ਹੁਣ ਕੀ ਹੋਏਗਾ ਇਸ ਤੋਂ ਬਾਦ ਇਸ ਤੋਂ ਬਾਦ ਕੀ ਹੋਏਗਾ ਇਸ ਤੋਂ ਬਾਦ ਕੀ ਹੋਏਗਾ।
ਹੂੰ।
ਹਾਂ, ਔਰ, ਉਹ ਮੇਰੇ ਹਮ ਸਫ਼ਰ ਦੇ ਤਾਂ ਓਦੇ ਤੇ ਐਪੀਸੋਡ ਵੀ ਬਥੇਰੇ ਸੀਗੇ, ਮੇਰੇ ਹਮ ਮੇਰੇ ਸਫ਼ਰ ਦੇ।
ਰੁਕ-ਰੁਕ ਕੇ ਕੀਤਾ ਜਾ, ਤਾਂ ਮੈਂ ਤਿੰਨ-ਚਾਰ-ਪੰਜ ਦਿਨ ਲਾਏ ਆ ਆਰਾਮ ਨਾਲ ਰਾਤੀ ਥੋੜਾ ਬੌਤ ਵੇਖ ਲਿਆ ਫਿਰ ਸੋ ਗਏ ਬਾਰ। ਪਰ ਮੈਨੂੰ ਖੁਦਾ ਮਹੋਬਤ ਜਾਦਾ ਅੱਛਾ ਲੱਗਦੈ ਮੇਰੇ ਹਮ ਸਫ਼ਰ ਤੋਂ। ਅੱਛਾ। ਹਾਂ। ਮੈ ਵੀ ਰੋਜ਼-ਰੋਜ਼ ਤੇਰੀ ਤਰਾ ਲਾਂਦੀ ਸੀ ਮੇਰੇ ਹਮ ਸਫ਼ਰ, ਪਰ ਖੁਦਾਰ ਮੁਹੱਬਤ ਮੈ ਇੱਕੋ ਦਿਨ ਸਾਰਾ ਕੰਪਲੀਟ ਕੀਤਾ।
ਇੱਕੋ ਦਿਨ ਚ?
ਹਾਂ ਇੱਕੋ ਦਿਨ ਚ, ਸਈ ਸਈ ਦੀ ਗੱਲ ਆ, ਕੀ ਇੱਕੋ ਸਾਰਾ ਕਪਲੀਟ ਕਰਤਾ, ਖੁੱਦਾਰ ਮਹੋਬਤ।
ਕੀ ਕਰਦੀ
ਚਲੋ ਠੀਕ, ਹਾਂ ਚਲੋ ਠੀਕ ਆ, ਤੁਹਾਨੂੰ ਫੇਰ ਕਰਦੀ ਆ ਕੌਲ, ਓਕੇ ਬਾਏ, ਸਛੀਕਾਲ।
ਓਕੇ, ਬਾਏ।